ਹੂੰ
ਹੈਲੋ, ਹਾਂਜੀ ਹਾਂਜੀ ਸਤਿ ਸ਼੍ਰੀ ਸਤਿ ਸ਼ਰਅਕਾਲ ਵੀ ਜੀ ਕੀ, ਹਾਲ ਨੇ ਜੇ
ਵਧੀਆ, ਵਧੀਆ ਤੁਸੀਂ ਸੁਣਾਓ।
ਹ ਹਾਂਜੀ, ਹਾਂ ਠੀਕ ਹ ਅਸੀਂ ਹੋਰ
ਬਸ ਮੈਂ, ਕਿਹਾ ਅੱਜ ਤੁਹਾਡੇ ਬੜੀ ਯਾਦ ਆਉਂਦੀ ਸੀ, ਮੈਂ ਕਿਹਾ ਚਲੋ ਫੋਨ ਕਰੀਏ
ਅੱਛਾ ਅੱਛਾ
ਹਾਂਜੀ, ਬਸ ਹਾਂ। ਮੈਂ ਕਿਹਾ ਥੋੜਾ ਇੱਕ ਦੋ ਕੰਮ ਸੀ ਨਾਲੇ ਮੈਂ ਕਿਹਾ ਚਲੋ ਤੁਹਾਨੂੰ ਫੋਨ ਹੀ ਕਰਦੀ ਆ ਅੱਜ ਨਾ
ਹਾਂਜੀ ਦੱਸੋ ਦੱਸੋ ਕੀ ਕੰਮ ਸੀ।
ਬਸ ਇੱਕ ਤਾਂ ਇਹ ਕੰਮ ਸੀ ਨਾ ਮੇਰਾ ਇੱਕ ਵੱਡਾ ਵੀਰ ਸੀ। ਉਹਦਾ ਮਤਲਬ ਰਿਸ਼ਤੇ ਦੀ ਗੱਲ ਕਰਨੀ ਸੀ, ਮੈਂ ਕਿਹਾ ਚਲੋ ਤੁਸੀਂ ਕੋਈ ਕੁੜੀ ਵੂੜੀ ਦੇਖੋ ਉਹਦੇ ਵਾਸਤੇ
ਅੱਛਾ ਅੱਛਾ ਤੁਹਾਡੇ ਵੀਰ ਦਾ ਨਾਂ ਕੀ ਮਨਿੰਦਰ ਹੈ। ਸ਼ਾਇਦ
ਹਾਂ ਉਹਦਾ ਨਾਂ ਨਾ ਮਨਿੰਦਰ, ਤੇ ਮੈਂ ਕਿਹਾ ਸੀ ਚੱਲ ਕੋਈ ਕੁੜੀ ਕੁੜੀ ਤੁਸੀਂ ਵੇਖਦੇ ਆ ਮ ਹੁ ਮਾਤਾ ਵੀ ਬਜ਼ੁਰਗ ਹੋ ਗਈ ਕੰਮ ਕੁੁੰਮ ਹੁੰਦਾ, ਜੀ ਮੈਂ ਕਿਹਾ ਉਹਦੇ ਕੋਲ ਮੈਂ ਕਿਹਾ ਚੱਲ, ਲਾਉਣਾ ਲਵਾਉਣਾ ਤੇ ਹੈ ਹੀ ਮੁੰਡਾ ਵੱਡਾ ਹੈ ਮੈਂ ਕਿਹਾ ਚੱਲ ਕੁੜੀ ਕੁੜੀ ਕੋਈ ਵੇਖੋ ਅੱਗੇ ਇੱਕ ਭੈਣਜੀ ਸੀ ਉਹਨਾ ਨੂੰ ਫੋਨ ਕੀਤਾ ਹੈ, ਉਹ ਕਹਿੰਦੇ ਆਪ ਆਪੇ ਵੇਖੇ ਮੈਂ ਕਿਹਾ, ਦੇਖੋ ਸਾਡੇ ਘਰ ਦੇ ਬਈ ਇੱਜਦਾਰ ਮੁੰਡੇ ਨੇ ਆਪੇ ਉਪੇ ਲਾ ਤੇ ਕੋਈ ਸੀਨ ਹੀ ਨਹੀਂ ਹੈ। ਕਿ ਬਈ ਉਰੇ
ਅੱਛ, ਨਹੀਂ ਤੇ ਮੇਰੀ ਗੱਲ ਸੁਣੋ ਅੱਜ ਕੱਲ ਤੇ ਜ਼ਮਾਨਾ ਹੀ ਲਵ ਮੈਰਿਜ ਹੈਗਾ
ਨਹੀਂ ਪਤਾ ਕੀ ਮੈਂ ਤੁਹਾਨੂੰ ਕਹਿੰਦਾ ਪਿਆ ਬੜੇ ਸ਼ਰੀਫ ਨੇ ਉਹ ਤਾਂ ਅੱਖ ਵੀ ਨਹੀਂ ਚੁੱਕਦੇ ਕੁੜੀਆਂ ਵੱਲ ਹਾਂ ਵਿਆਹ ਤੇ ਵੇਖੋ ਹੁਣ ਉਹ ਤੇਰਾ ਮੈਨੂੰ ਪਤਾ ਵਿਆਹ ਹੋਣਾ ਬਸ ਕਹਿਣ ਚ ਨਹੀਂ ਨਾ ਕਿ ਕੁੜੀਆਂ ਵੁੜੀਆਂ ਦੇ ਚੱਕਰਾਂ ਚ ਨਹੀਂ‌ ਏ ਆਪਣਾ ਗੁਰੂ ਘਰ ਨਾਲ ਜੁੜੇ ਦੇ ਨੇ ਅਹ ਵੀਰਵਾਰ ਦੇ ਵੀਰਵਾਰ ਜਾਂਦੇ ਨੇ ਨਾ ਸਾਡੇ ਤੇ ਗੁਰਦੁਆਰਾ ਗੋਪਾਲ ਮੋਚਨ ਉੱਥੇ ਸੇਵਾ ਕਰਦੇ ਨੇ ਸਾਰਾ ਦਿਨ ਐ ਵਰਬੂੜਏ ਜਾਂਦੇ ਨੇ ਤੇ ਮੈਂ ਕਿਹਾ ਬਈ ਚਲੋ ਕੋਈ ਕੁੜੀ ਚੰਗੀ ਗੁਰਸਿੱਖ ਪਰਿਵਾਰ ਦੀ ਹੋਏ ਜਿਹੜੀ ਸਾਡੇ ਘਰ ਸ਼ਾਮੇ
ਹਾ ਹਾ ਤੇ ਭਰਾ ਤੁਹਾਡਾ ਕਰਦਾ ਕੀ ਏ
ਉਹਦਾ ਕੰਮ ਹੈਗਾ ਫੈਕਟਰੀ ਚ ਕੰਮ ਕਰਦਾ ਏ ਉਹ ਮਤਲਬ ਜਿਵੇਂ ਹੈਂਡਲ ਹੁੰਡਲ ਲਗਾਉਦਾ ਜੱਗ ਨੂੰ ਤਾਂਬੇ ਤੂੰਬੇ ਦੇ ਹਾ ਵ ਵੈਸੇ ਤੇ ਹਾਂ ਹਾਂ ਬਹੁਤ ਵਧੀਆ ਕੰਮ ਹੈ ਫਿਲਹਾਲ ਤੇ ਸਾਡੀ ਇੱਕ ਬਜ਼ੁਰਗ ਮਾਤਾ ਏ ਤੇ ਆਪਣਾ ਉਹਨਾਂ ਦੀ ਸੇਵਾ ਹੀ ਕਰ ਰਿਹਾ ਉਹਨਾਂ ਕੋਲ ਹੀ ਰਹਿੰਦਾ ਏ ਘਰ ਘੱਟ ਈ ਆਉਂਦਾ ਬਾਕੀ ਜਦੋਂ ਵਿਆਹ ਵਗੈਰਾ ਕਰਾਂਗੇ ਤੇ ਫੇਰ ਤੇ ਵੇਖੋ ਘਰ ਹੀ ਰਹੇਗਾ ਨਾ ਅੱਜ ਗੱਲ ਤੁਹਾਨੂੰ ਪਤਾ ਫੇਰ ਅਸੀਂ ਮਾਤਾ ਨੂੰ ਵੀ ਅਸੀਂ ਕਹਿ ਚਲੋ ਘਰ ਹੀ ਰੱਖ ਲਾਂਗੇ ਕਲੀ ਮਾਤਾ ਰਹਿੰਦੀ ਏ। ਮੁੰਡੇ ਉਹਨਾਂ ਦੇ ਆਪਣਾ ਆਪ ਆਪਣੇ ਆਪਣੇ ਕੰਮ ਲੱਗੇ ਲੱਗੇ ਦੇ ਸਭ ਤੇ ਹੋਰ ਸ਼ਹਿਰਾਂ ਚ ਰਹਿੰਦੇ ਨਾ ਉਹ ਨਾ ਉਹਨਾਂ ਦੇ ਇੱਕ ਮੁੰਡੇ ਦੀ ਤਾਂ ਆਪਣਾ ਸ਼ਿਫਟਿੰਗ ਹੋਈ ਸੀ ਕਿੱਥੇ ਮਤਲਬ ਹੈਦਰਾਬਾਦ ਮੇਰੇ ਖਿਆਲ ਤੇ ਇੱਕ ਕੀਰਤਨ ਕਰਦੇ ਨੇ ਉਹ ਮੇਰੇ ਖਿਆਲ ਪਟ ਪਟਨਾ ਸਾਹਿਬ ਨੇ ਤੇ ਉਹ ਫੇਰ ਮਾਤਾ ਕਲੀ ਈ ਇੱਥੇ ਹੀਰਾਂ ਦੀ ਮਾਤਾ ਤਾਂ ਕਹਿੰਦੀ ਮੇਰਾ ਦਿਲ ਨੀ ਲੱਗਦਾ ਕਿੱਥੇ ਗਈ ਸੀ ਪਿੱਛੇ ਮਾ ਤਾਂ ਫੇਿਰ ਉਹ ਕਹਿੰਦੇ ਨਹੀਂ ਬਈ ਮੈਂ ਤੁਹਾਨੂੰ ਪਤਾ ਬਜ਼ੁਰਗ ਨੇ ਜਿੱਥੇ ਜੰਮੇ ਪਲੇ ਵੱਡੇ ਹੋਏ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਤੁਸੀਂ ਇਹ ਤਾਂ ਗੱਲ ਸਹੀ ਹੈ ਬਿਲਕੁਲ ਰਾਈਟ
ੳਹ ਕੁੜੀਆਂ ਵੀ ਆਦੀਆਂ ਨੇ ਤੇ ਉਹ ਵੀ ਪਿੱਛੇ ਕੁੜੀ ਆਈ ਸੀ ਦੀ ਵੱਡੀ ਉਹ ਲਾ ਗਈ ਪੰਦਰਾਂ-ਵੀਹ ਦਿਨ ਹੁਣ ਉਹਦੀ ਨੂੰਹ ਅੱਗੋਂ ਆਈ ਦੀ ਆਪਣੀ ਚ ਹੁਣ ਉਹਨਾਂ ਦੀ ਨੂੰਹ ਆਈ ਹੋਈ ਛੁੱਟੀਆਂ ਤੇ ਤੇ ਹੁਣ ਉਹ ਗਈ ਸੀ ਆਪਣਾ ਉੱਧਰ
ਅੱਛਾ ਅੱਛਾ ਚਲੋ ਵਧੀਆ ਕੋਈ ਨੀ ਮੈਂ ਦੇਖਾਂਗੀ ਕੋਈ ਹਾਂਜੀ ਕੋਈ ਨੀ ਮੈਂ ਦੇਖਾਂਗੀ।
ਹਾਂ ਬਸ ਨਾ ਕੁੜੀ ਘਰੇਲੂ ਹੋਣੀ ਚਾਹੀਦੀ ਹੈ ਜਿਹੜੀ ਮਤਲਬ ਇੱਜਤ ਕਰੇ ਸਾਡੇ ਮਾਂ ਪਿਓ ਦੀ ਹਨਾ
ਹਾਂਜੀ ਹਾਂਜੀ ਨਹੀਂ ਫੇਰ ਤੁਸੀਂ ਵਿਆਹ ਕਰ ਦੋ ਗਏ ਆਪਣੇ ਭਰਾ ਦਾ ਹਨਾ ਤੇ ਫੇਰ ਜਿਹੜੀ ਉਹ ਬਜ਼ੁਰਗ ਮਾਤਾ ਕੋਲ ਰਹਿੰਦਾ ਪਿਆ ਤੇ ਉਹ ਮਾਤਾ ਤਾਂ ਕੱਲੀ ਨੀ ਹੋ ਜੇਗੀ।
ਨਹੀਂ ਨਹੀਂ ਤਾਂ ਪਤਾ ਕੀ ਗੱਲ ਹੈ ਅਸੀਂ ਇਹ ਸੋਚਿਆ ਸੀ ਕਿ ਨਾ ਯਾ ਤਾਂ ਅਸੀਂ ਮਾਤਾ ਨੂੰ ਘਰ ਹੀ ਰੱਖ ਲਾਗੇ ਹਨਾ ਨੀ ਤੇ ਫਿਰ ਇੰਜ ਕਰਾਂਗੇ ਆਪਣਾ ਵੋਟੀ ਉੱਥੇ ਰਹਿ ਲਏਗੀ ਨਵੇਂ ਘਰ
ਤੇ ਫੇਰ ਤੁਹਾਡੀ ਮਾਤਾ ਦੀ ਸੇਵਾ ਕਿਵੇਂ ਕਰੇਗੀ ਵੋਟੀ
ਨਹੀਂ ਉਹ ਤੇ ਦੇਖੋ ਹਾਂ ਵੀ ਜਿਵੇਂ ਰਾਤ ਹਾਂਜੀ ਦੇਖੋਨੂੰ ਮਾਤਾ ਵਿਚਾਰੀ ਕਰ ਲਈ ਅਸੀਂ ਇੰਝ ਵੀ ਉਹਨੂੰ ਛੱਡ ਨੀ ਸਕਦੇ ਬੜੀ ਚੰਗੀ ਹੈ ਵਿਚਾਰੀ ਮਾਤਾ ਬਹੁਤ ਚੰਗੀ ਹੈ ਸਾਡਾ ਬੜਾ ਸਾਥ ਦਿੰਦੀ ਜੇ ਹਾਂ ਬੜੀ ਚੰਗੀ ਬੜੀ ਨਿੱਤਨੇਮੀ
ਹਾਂ ਹਮ ਚਲੋ ਅੱਛੀ ਗੱਲ ਹੈ ਬੜੀ ਕੋਈ ਨੀ ਮੈਂ ਧਿਆਨ ਰੱਖਾਂਗੀ ਤੁਹਾਡੀ ਕਾਸਟ ਕੀ ਹੈਗੀ
ਹਾਂ ਤੇ ਵੈਸੇ ਅਸੀਂ ਨਾ ਮਤਲਬ ਵੀਗ ਹੈ ਗ ਹ
ਅੱਛਾ ਅੱਛਾ ਕੋਈ ਨੀ ਮੈ ਤਾਂ ਧਿਆਨ ਰੱਖਾਂਗੀ ਕੋ ਕੁੜੀ ਹੋਵੇ ਤਾਂ ਤੁਹਾਨੂੰ ਜ਼ਰੂਰ ਦੱਸਾਂਗੀ ਮੈਂ ਤੇ ਤੁਹਾਡੇ ਭਰਾ ਦੀ ਹਾਈਟ ਵਗੈਰਾ ਕਿੰਨੀ ਹੈਗੀ ਏ
ਹਾਈਟ ਤਾਂ ਉਹਦੀ ਮੇਰੇ ਖਿਆਲ ਪੰਜ ਪਰਸਨੈਲਿਟੀ ਮੈਂ ਤੁਹਾਨੂੰ ਫੋਟੋ ਹੀ ਭੇਜ ਦਾਗਾ ਨਾ ਉਮਰ ਤੇ ਹਜੇ ਹੁਣ ਉਹ ਦੀ ਅਠਾਈਆਂ ਸਾਲਾਂ ਦੀ ਹੋਈ ਏ
ਹਾਂਜੀ ਠੀਕ ਹੈ ਇੰਨੀ ਉਮਰ ਚ ਹੀ ਹੁੰਦਾ ਵਿਆਹ
ਹਾਂ ਭੈਣ ਸੀਗੀ ਸਾਡੀ ਤੇ ਉਹ ਅਸੀਂ ਵਿਆਹ ਸਉਹਦੇ ਅੱਗੋਂ ਦੋ ਬੱਚੇ ਨੇ ਉਹ ਬੜੇ ਵਧੀਆ ਘਰ ਪਰਿਵਾਰ ਚ ਗਈ ਵੀ ਉਹ ਵੀ ਮੇਰੇ ਹਾਂਜੀ ਉਹ ਵੀ ਬਹੁਤ ਸਾਡਾ ਪ੍ਰਾਹੁਣਾ ਬਹੁਤ
ਅੱਛਾ ਅੱਛਾ ਚਲੋ ਅੱਛੀ ਗੱਲ ਹੈ ਦੇਖੋ ਪ੍ਰਾਹਣੇ ਚੰਗੇ ਹੁੰਦੇ ਨੇ ਤਾਂ ਹੀ ਘਰ ਸਹੀ ਰਹਿ ਪੈਂਦਾ।
ਹਾਂ ਬਹੁਤ ਗੁਰਸਿਖ ਨੇ ਹਾਂ ਬਿਲਕੁਲ ਬੜੀ ਮੁਸ਼ਤੁਸੀ ਤੁਸੀ ਵੇਖਣਾ ਕੋਈ ਕੁੜੀ
ਹਾਂ ਮੈਂ ਧਿਆਨ ਰੱਖਾਂਗੀ ਤੁਸੀਂ ਮੈਨੂੰ ਉਹਦੀ ਹਾਈਟ ਦੱਸਣਾ ਕਿੰਨੀ ਹੈ ਤੇ ਉਹਦੀ ਅੱਛਾ ਅੱਛਾ ਠੀਕ ਹੈ ਕਿਉਂਕਿ ਆਪਾਂ ਹਾਂ ਕਿਉਂਕਿ ਹਾਈਟ ਇਹ ਤੇ ਜ਼ਰੂਰੀ ਹੈ ਨਾ ਪੁੱਛਣੀ। ਕੱਲ ਨੂੰ ਮੈਂ ਕੁੜੀ ਦੇਖ ਲੈ ਲੰ ਵੀ ਤੇ, ਉੱਥੇ ਜਾ ਕੇ ਦਿੱਕਤ ਹੋ ਜੇਗੀ ਨਾ ਫਿਰ।
ਹਾਂ ਨਹੀਂ ਤੁਸੀਂ ਗੱਲ ਕਰੋਗੇ ਨਾ, ਫਿਰ ਕੁੜੀ ਮੁੰਡੇ ਨੂੰ ਇੱਕ ਵਾਰ ਮਿਲਵਾ ਦਾਂ
ਹਾਂਜੀ-ਹਾਂਜੀ, ਉਹ ਤੇ ਕੋਈ ਨੀ, ਅਸੀਂ ਮਿਲਾ ਦਾਗੇ ਤੇ
ਬਾਕੀ ਸੈਟ ਸੂਟ ਵੀ ਬਨਵਾਇਆ ਦਾ ਐ ਹਾਂ ਉਹਨੇ ਨਾ, ਮੇਰੇ ਵੀਰੇ ਨੇ ਸੈਟ ਵੀ ਬਨਵਾ ਲਿਆ ਸੀ ਆਪਣਾ, ਸੈਟ ਬਨਵਾਇਆ ਵੇ ਉਹਨੇ ਆਪਣੀ ਮਤਲਬ ਮੈਂ ਕਿਹਾ ਚਲੋ ਕੱਲ ਨੂੰ ਵੇਖੋ ਕਿੱਥੇ ਨਾ ਕਿੱਥੇ ਤੇ ਵਿਆਹ ਹੋਣਾ ਹੀ ਏ। ਫਿਰ ਆਪਣੇ ਵੱਲੋਂ ਤੇ ਅਸੀਂ ਕਿਹਾ ਚਲੋ ਕਿ ਥੇ ਹੋ ਜੇ ਵਧੀਆ ਟੈਮ ਸੇਰ
ਹਾਂਜੀ-ਹਾਂਜੀ ਨਹੀਂ ਕੋਈ ਨੀ, ਮੈਂ ਧਿਆਨ ਰੱਖਾਂਗੀ।
ਹਾਂਜੀ ਚਾਰ ਤੋਲੇ ਦਾ ਸੈਟ ਬਨਵਾਇਆ ਉਹਨੇ, ਨਹੀਂ-ਨਹੀਂ ਇੰਨੀ ਪੜ੍ਹੀ, ਹਾਊਸ ਵਾਈਫ ਚਾਹੀਦੀ ਸਾਨੂੰ, ਘਰੇਲੂ ਅਸੀਂ ਜੋਬ ਨੌਕ ਨੌਕਰੀਆਂ ਛੋਕਰੀਆਂ ਤੇ ਦੇਖੋ ਅਸੀਂ ਨੀ ਕਰਾਂਦੇ ਤੁਹਾਨੂੰ ਪਤਾ ਹੀ ਐ, ਅੱਜ ਕੱਲ੍ਹ, ਅੱਜ ਕੱਲ੍ਹ ਤੁਹਾਨੂੰ ਪਤਾ ਘਰ ਸਾਡੇ ਸਰਦਾਰ ਭਰਾਵਾਂ ਚ ਤੇ ਭੈਣ ਭਰਾਵਾਂ ਚ
ਪਰ ਇਹ ਵੀ ਗੱਲ ਹੈ ਨਾ ਦੇਖੋ ਮੇਰੀ ਗੱਲ ਸੁਣੋ, ਅੱਜ ਕੱਲ ਦੀ ਕੁੜੀਆਂ ਕੀ ਪੜ ਜਾਂਦੀਆਂ ਹੈਨਾ। ਅੱਜ ਕੱਲ ਕੋਈ ਕੁੜੀ ਹੋਏ ਜਿਹੜੀ ਘਰ ਬੈਂਦੀ ਹੋਏਗੀ ਜਾਂ
ਦੇਖੋ ਅਗਰ ਕੁੜੀਆਂ ਨੂੰ ਸ਼ੌਕ ਹੈ, ਕੁੜੀ ਨੂੰ ਅ ਆਪਣਾ ਨੌਕਰੀ ਵਗੈਰਾ ਦਾ ਹੈ ਨਾ ਪੜ੍ਹਨ ਦਾ ਤੇ ਅਸੀ ਪੜਾ ਦਾਂਗੇਂ ਹਨਾ। ਜੇ ਨਹੀਂ ਸ਼ੌਕ ਤੇ ਦੇਖੋ ਕਿਸੇ ਨੂੰ ਹੁਣ ਜਬਰਦਸਤੀ ਤੇ ਦੇਖੋ ਕਹਿ ਨਹੀ ਸਕਦੇ ਹਨਾ, ਹਰ ਕਿਸੇ ਦੀ ਆਪਣੀ ਆਪਣੀ ਸੋਚ
ਹੂੰ, ਹੂੰ, ਕੋਈ ਨੀ ਮੈਂ ਜ਼ਰੂਰ ਧਿਆਨ ਰੱਖਾਂਗੀ। ਤੇ ਮੈਂ ਮੇਰੇ ਜਾਨ ਪਹਿਚਾਨ ਦੇ ਹੈਗੇ, ਮੈਂ ਇੱਕ ਦੋ ਬੰਦਿਆਂ ਨੂੰ ਮੈਸੇਜ ਵੀ ਭੇਜਾਂਗੀ ਤੇ ਹਾਂ, ਤੁਸੀਂ ਮੇਨੂੰ ਮੁੰਡੇ ਦਾ ਬਾਇਓਡਾਟਾ ਸਾਰਾ ਭੇਜ ਦੇਣਾ ਠੀਕ ਹੈ, ਉਹਦੇ ਚ ਸਾਰਾ ਪਤਾ ਲੱਗ ਜਾਏਗਾ ਨਾ ਉਹਦੀ ਪਿੱਕ ਵੀ ਆ ਜਾਏਗੀ ਤੇ ਉਹਨਾਂ ਦਾ ਸਾਰਾ
ਬਾਇਓਡਾਟਾ ਹਾਂ ਬਕੀ ਕੰਮ ਵਗੈਰਾ, ਇਨਕਮ ਵੀ ਵਧੀਆ ਹੈਗੀ ਏ, ਮਤਲਬ ਕੋਈ ਘੱਟ ਨੀ ਹੈ ਬਾਰਾਂ ਤੇ ਪੰਦਰਾਂ ਸੌ ਤੇ ਕੰਮ ਹੋ ਹੀ ਜਾਂਦਾ ਰੋਜ਼ ਦਾ। ਨਹੀਂ ਫੈਕਟਰੀਆਂ ਚ ਤੇ ਕਈਆਂ ਦੇ ਮਹੀਨੇ ਮੰੰਦੇ ਇਨੇ ਚੱਲਦੇ ਨੇ ਤੇ ਉਹ ਫੇਰ ਚਲੋ ਬਈ ਕੰਮ ਗੁਰੂ ਦੀ ਕਿਰਪਾ ਏ। ਚੱਲਦਾ ਮੈਂ ਤੁਹਾਨੂੰ ਕਿਹਾ ਚੰਗੇ ਪਾ ਤੇ ਲਗੇ ਦੇ ਨਾ
ਹਾਂ ਕੋਈ ਨੀ ਕੋਈ ਨੀ ਤੁਸੀਂ, ਇਨਾ ਸੋਚਦੇ ਹੋ ਆਪਣੇ ਭਰਾ ਆਸਤੇ ਮੈਨੂੰ ਬੜੀ ਖੁਸ਼ੀ ਹੋਈ ਅੱਜ ਕੱਲ ਦੇ ਟਾਈਮ ਵਿੱਚ ਕੋਈ ਨੀ ਇੰਨਾ ਸੋਚਦਾ।
ਦੇਖੋ ਅਸੀਂ ਨੀ ਸੋਚਾਂਗੇ ਤੇ ਕੌਣ ਸੋਚੇਗਾ।
ਹਾਂ ਨਹੀਂ ਬੜੀ ਖੁਸ਼ੀ ਹੋਈ ਹੈ ਤੁਹਾਨੂੰ ਇੰਨੀ ਇੰਨਾ ਕੇਅਰ ਕਰਦੇ ਹੋ ਤੁਸੀਂ ਇੰਨਾ ਧਿਆਨ ਹੈ ਤੁਹਾਨੂੰ ਆਪਣੇ ਭਰਾ ਦਾ ਤੇ ਉਸ ਤੋਂ ਛੋਟਾ ਵੀ ਭਰਾ ਹੈ।
ਹਾਂ ਉਸ ਤੋਂ ਛੋਟਾ ਵੀ ਹੈ ਬਟ ਪਹਿਲੇ ਅਸੀਂ ਇਹ ਵੱਡੇ ਦਾ ਹੀ ਕਰਾਂਗੇ ਨਾ ਫੇਰ ਫਿਰ ਛੋਟੇ ਦਾ ਕਰਾਂਗੇ। ਵਿੱਚੇ ਤਾਂ ਸਾਨੂੰ ਮਾਤਾ ਦੀ ਵੀ ਟੈਸ਼ਨ ਪਈ ਰਹਿੰਦੀ ਨਾ ਹੁਣ ਅਸੀਂ ਮਾਤਾ ਨੂੰ ਕਿਹਾ ਤਾਂ ਤੇ ਤੁਸੀਂ ਸਾਡੇ ਵੱਲ ਰਹੋ, ਯਾ ਫਿਰ ਅਸੀਂ
ਅੱਛਾ ਅੱਛਾ, ਹਾਂ ਕੋਈ ਗੱਲ ਨੀ ਉਹ ਤੇ ਅਡਜਸਟ ਹੋ ਈ ਜਾਏਗਾ ਤੁਹਾਡੀ ਆਪਸੀ ਗੱਲ ਹੈਗੀ। ਕੀ ਏ ਫੈਮਲੀ ਦੀ ਫੈਮਲੀ ਮੈਟਰ ਹੈ, ਉਹਦੇ ਚ ਤਾਂ ਕੋਈ ਦਿੱਕਤ ਨੀ ਕੋਈ ਇਸ਼ੂ ਨੀ ਅਗਰ ਜੇ ਕੁੜੀ ਨੂੰ ਜਿਵੇਂ ਸਮਝ ਆਏਗਾ ਹਨਾ।
ਹਾਂ ਤੇਰਾ
ਕੁੜੀ ਪਸੰਦ ਕਰਨੀ ਆ ਕੋਈ ਤੁਹਾਨੂੰ ਦੱਸਨੀ ਆ।
ਹਾਂਜੀ, ਹਾਂ ਹਾਂ ਜਿੱਥੇ ਦੀ ਵੀ ਹੋਏ ਬਸ ਸਰਦਾਰ ਹੋਣੀ ਬੰਦੇ ਵੇਖੇ ਕੇ ਪਾ
ਨਹੀਂ ਕਈ ਵਾਰ ਸਰਦਾਰ ਨਹੀਂ ਵੀ ਮਿਲਣਗੇ ਤੇ ਕੋਈ ਹਿੰਦੂਆਂ ਦੀ ਚੱਲ ਜਾਏਗੀ।
ਹਾਂ ਚੱਲ ਜਾਏਗੀ ਬਸ ਕੁੜੀ ਘਰੇਲੂ ਹੋਣੀ ਚਾਹੀਦੀ ਦੇਖੋ ਜਿਵੇਂ ਹੁਣ ਤੁਹਾਨੂੰ ਮੈਂ ਆਪਣੇ ਦੱਸ ਹੀ ਦਿੱਤਾ ਵੀਰ ਦਾ ਹਿਸਾਬ ਤਾਂ ਤੇ ਤੁਸੀਂ ਉਸ ਹਿਸਾਬ ਨਾਲ ਜੇ ਕੁੜੀ ਲੱਭੋ ਨਾ ਇੰਨੀ ਵੀ ਮੋਡਰਨ ਨਾ ਹੋਏ ਕਿ ਉਹ ਤੁਹਾਨੂੰ ਪਤਾ ਆਪਣਾ, ਅੱਜ-ਕੱਲ੍ਹ ਅਸੀਂ ਤੁਹਾਨੂੰ ਪਤਾ ਮਿਡਲ ਕਲਾਸ ਫੈਮਲੀ ਆ।
ਹਾਂਜੀ ਹਾਂਜੀ ਕੋਈ ਨੀ ਮੈਂ ਧਿਆਨ ਰੱਖਾਂਗੀ ਤੁਹਾਡੇ ਹਿਸਾਬ ਨਾਲ ਹੀ ਦੇਖਾਂਗੀ ਕੁੜੀ।
ਬਸ ਹੋਰ ਵਧੀਆ ਤੁਸੀਂ ਦੱਸੋ।
ਹਾਂ ਮੈਂ ਤਾਂ ਠੀਕ
ਬਾਕੀ ਮੈਨੂੰ ਬੁਟੀਕ ਆਸਤੇ ਨਾ ਇੱਕ ਬੰਦਾ ਵੀ ਚਾਹੀਦਾ ਸੀ ਮਤਲਬ ਨਾ ਮੇਰੇ ਕੋਲ ਟੇਲਰ ਘੱਟ ਪੈ ਗਏ ਨੇ। ਕੰਮ ਬੜਾ ਵਧੀਆ ਕੋਈ ਹੈ ਤੁਹਾਡੀ ਨਜ਼ਰ ਚ। ਕੋਈ ਟੇਲਰ ਹੋਏ ਜਿਵੇਂ ਮਤਲਬ
ਹਾਂ ਮਤਲਬ ਕੀ, ਮਤਲਬ ਕੀ ਜੈਂਟਸ ਟੇਲਰ। ਤਾਂ ਨੀ ਲੇਡੀਜ਼ ਟੇਲਰ ਨੂੰ ਕਾਫੀ ਮਿਲ ਜਾਣਗੇ ਮੇਰੇ ਹਿਸਾਬ ਨਾਲ।
ਹਾਂ ਨਹੀਂ ਮੈਨੂੰ ਨਾ ਚਾਈ ਲੈ ਜੀ ਲੇਡੀਜ਼ ਹੋਏ ਜੈਂਟਸ ਹੋਏ ਕੋਈ ਦਿੱਕਤ ਨਹੀਂ ਬਸ ਫਿਨਸ਼ਿੰਗ ਵਾਲਾ ਕੰਮ ਚਾਹੀਦਾ ਪੈਂਟਾ ਦਾ ਨਾਮ ਹੀ ਇੰਨਾ ਏ ਇੰਸਟਾ ਤੇ ਵੀਾ ਫਿਲਸਨ
ਕੀ ਨਾਮ ਏ
ਬਿਲ
ਦੁਬਾਰਾ ਬੋਲੋ ਮੈਨੂੰ
ਆਵਾਜ਼ ਨਹੀਂ ਆ ਰਹੀ ਕਿ ਕੋਈ ਨੀ ਮੈਂ ਨਾ
ਆਵਾਜ ਮੈਨੂੰ ਤੁਸੀਂ ਹਾਂ ਮੈਨੂੰ ਨਾ ਸਮਝ ਨੀ ਆਈ ਕੀ ਨਾਮ ਲਿਆ ਤੁਸੀਂ
ਹਾਂਜੀ ਹਾਂਜੀ ਜਰੂਰ ਤੁਸੀਂ ਨਹੀਂ ਨਹੀਂ ਸੇਲ ਦਾ ਤੇ ਆਪਣੇ ਕੋਲ ਟਾਈਮ ਹੀ ਨਹੀਂ ਹੁੰਦਾ ਮਤਲਬ ਕੰਮ ਹੀ ਬਾਹਰ ਦੇ ਕੱੜੇ ਹੁੰਦੇ ਵਿਆਹਾਂ ਸ਼ਾਦੀਆਂ ਸ਼ਾਦੀਆਂ ਦੇ ਇਕੱਠੇ ਦਾਜਗਰੀਆਂ ਹੋ ਹਨਾ ਕੋਟਨ ਦੇ ਅੱਜਕਲ੍ਹ ਤੁਹਾਨੂੰ ਪਤਾ ਆਪ ਪੇਂਡੂ ਲੋਕ ਬੜੇ ਆਂਦੇ ਨੇ ਕੱਪੜੇ ਸਵਾਣ ਹੂੰ ਹੂੰ ਸਵਾਈ ਵੀ ਅਸੀਂ ਹੁਣ ਪਿੱਛੇ ਤੇ ਅਸੀਂ ਸਵਾਈ ਹੁਣ ਵਧਾਤੀ ਹੈ ਕਿਉਂਕਿ ਕਾਰੀਗਰ ਵਾਧੂ ਰੱਖਿਆ ਹੈ ਹੁਣੀ ਇੱਕ ਹੋਰ ਚਾਹੀਦਾ ਫਿਰ ਉਹਨਾ ਦੇ ਖਰਚੇ ਕੱਢਣੇ ਨੇ ਫੇਰ ਮੈਂ ਸਵਾਈ ਥੋੜ੍ਹੀ ਮੈਂ ਕਿਹਾ ਚਲੋ ਵਧਾ
ਅੱਛਾ ਅੱਛਾ ਸਟੀਚਿੰਗ ਵਧਾ
ਹਾਂ ਹਾਂ ਬਿਲਕੁਲ ਦੇਖੋ ਇਹਨਾ ਵੀ ਨੀ ਵਧਾਇਆ ਕਿ ਕਸਟਮਰ ਦੇ ਹਿਸਾਬ ਨਾਲ ਜਿੰਨੇ ਦੇ ਸਾਨੂੰ ਵੀ ਜਾਇਜ਼ ਲੈਣੇ ਹਾਂ ਕੋਈ ਨਾ ਜਾਇਜ ਤਾਂ ਅਸੀਂ
ਤੁਸੀਂ ਦੇਖ ਕੇ ਕਰਦੇ ਹੋ ਨਾ ਜਿਸ
ਹਾਂ ਕਿੰਨੇ ਸਾਲ ਹੋ ਗਏ ਮੈਨੂੰ ਕੱਪੜੇ ਸੀਦੇ ਕਿੰਨੇ ਸਾਲ ਹੋ ਗਏ ਮੈਨੂੰ
ਅੱਛਾ ਅੱਛਾ ਹਾਂ ਜਿੰਨਾ ਪੁਰਾਣਾ ਟੇਲਰ ਹੋਏਗਾ ਉਨੀ ਵਧੀਆ ਫਿਨੀਸ਼ ਹੋਏਗੀ ਓਨਾ ਹੀ ਵਧੀਆ ਹਾਂ ਓਨਾ ਹੀ ਕਿਉਂਕਿ ਤਜੁਰਬਾ ਹੋ ਧੌਦਾ ਨਾ ਉਸਨੂੰ
ਹਾਂ ਬੜੇ ਕੱਪੜੇ ਸੀਤੇ ਨੇ ਅੱਠ ਨੌ ਸਾਲ ਸੀਤੇ ਨੇ ਹੁਣ ਅੱਗੇ ਬੰਦੇ ਲਾਤੇ ਨਾ ਥੋੜ੍ਹਾ ਮੈਂ ਕਿਹਾ ਟਾਈਮ ਜਿਹਾ ਨਹੀਂ ਹੁੰਦਾ ਨਾਲੇ ਸਰੀਰ ਸਾਥ ਨਹੀਂ ਦਿੰਦਾ।
ਹਾਂ ਉਹ ਤੇ ਹੈ ਹੀ ਇਥੇ ਤੁਹਾਡੀ ਮੈਰਿਡ ਹੋ ਗਈ ਆ।
ਨਹੀਂ ਨਹੀਂ ਹਜੇ ਤੇ ਨੀ ਹੋਈ ਬਸ ਆਪਣਾ ਅਜੇ ਕੋਈ ਵਿਚਾਰ ਹੀ ਨਹੀਂ ਹੈ।
ਅੱਛਾ, ਅੱਛਾ ਹੂੰ,
ਹਜੇ ਇੱਕੋ ਦੀ ਸਾਨੂੰ ਦੋ ਦੀ ਟੈਸ਼ਨ ਹੀ ਮੈਂ ਕਿਹਾ ਚੱਲ ਪਹਿਲੇ ਉਹ ਟੈਸ਼ਨ ਨਿਪਟੇ ਤੇ ਫੇਰ ਦੇਖਾਂਗੇ ਕੋਈ ਆਪਣਾ ਹਨਾ, ਆਪਣਾ ਤੇ ਆਪੇ ਆਪਣੀ ਉਮਰ ਹੀ ਬੜੀ ਛੋਟੀ, ਨਾ ਨਾ ਹਜੇ ਮੈਂ ਕਹ ਕਿਹਾ ਕੋਈ, ਟਾਈਮ ਨੀ ਹੁੰਦਾ ਬਸ ਆਪਣਾ ਕੰਮ ਕਾਰ ਹੀ ਕਰੀ ਦੇ ਨੇ, ਕਿੱਥੇ ਆਣਾ ਜਾਣਾ ਵੀ ਨੀ ਹੁੰਦਾ ਹੁਣ ਅੱਛਾ ਭੈਣ ਜੀ ਤਾਂ ਫੋਨ ਆਇਆ ਸੀ, ਬਈ ਆਓ ਤੁਸੀਂ ਇੱਥੇ ਸ੍ਰੀ ਨਗਰ ਘੁੰਮਾਵਾਂਗੀ ਮੈਂ ਕਿਹਾ ਨਹੀਂ ਹਜੇ ਤਾਂ ਕੋਈ ਟਾਈਮ ਨੀ ਹੈ। ਯਾਤਰਾ ਦੀ ਬਣਦੀ ਵੀ ਸੀ ਸਲਾਹ ਤੇ ਉਹ ਵੀ ਮੈਂ ਹੇਮਕੁੰਟ ਸਾਹਿਬ ਮੈਂ ਕਿਹਾ ਚਲੋ ਜੁਲਾਈ ਦੇਖਾਂਗੇ।
ਅੱਛਾ ਅੱਛਾ ਚਲੋ ਠੀਕ, ਐ ਮੈਂ ਇਨਾ ਨੂੰ ਕਰਨੀ ਆ ਓਕੇ ਸਤਿ ਸ਼੍ਰੀ ਅਕਾਲ,